ਵਦੀਆ-ਵਦੀਆ ਤੁਸੀਂ ਦੱਸੋ।
ਸਭ ਵਦੀਆ ਮੈਂ ਵੀ ਹੋਰ ਕੀ ਕਰਦੇ ਸੀਗੇ।
ਕੁਛ ਨੀ ਬੈਠੀ ਸੀਗੀ ਬਸ, ਹਾਂਜੀ।
ਹੋਰ ਟਿਊਸ਼ਨ-ਟਿਊਸ਼ਨ ਪੜ੍ਹਾ ਲੀਆਂ।
ਨਈਂ-ਨਈਂ ਹੁਨ ਤਾਂ ਮੈਂ ਨਾ ਛਡਤੀ, ਮੈ ਨਾ ਬੋਤ ਜ਼ਾਦਾ ਮਤਲਬ ਵੀਕਨੈਸ ਆਗੀ ਸੀ ਮੈਨੂੰ।
ਅੱਛਾ।
ਤੇ ਕੱਲ ਈ ਛੱਡੀ ਐ ਮੈਂ। ਮਨਾ ਕਰਤਾ ਸੀ ਮੈਂ ਕਿਆ ਓਨੂੰ ਕੋਈ ਦੂਸਰੀ ਟਿਊਸ਼ਨ ਵੇਖ ਓ ਮੈਂ ਮੇਰੇ ਪੇਪਰ, ਪੇਪਰ ਪੂਪਰ ਮੈਂ ਥੱਕ ਚੁੱਕ ਕੀ ਆ ਨਾਂ ਪੇਪਰ ਦੇ ਕੇ ਆਈਆਂ ਦੋ ਪੇਪਰ ਸੀਗੇ। ਹਾਂਜੀ-ਹਾਂਜੀ ਏ ਠੀਕ-ਠੀਕ ਹੋਏਆ ਇੱਕ ਬੋਤ ਵਦੀਆ ਹੋਏਆ।
ਚਲੋ ਵਦ ਡਿਆ, ਹੋਰ ਹੁਨ ਕਦੋਂ ਤੋਂ ਨੇ ਸਟਾਟ ਕੋਲੇਜ।
ਕੋਲੇਜ ਸਟਾਟ ਮੇਰੇ ਹੁਨ ਤਾਂ ਲੱਗੇਗਾ ਹਲੇ ਵੀਹ-ਪੱਚੀ ਦਿਨ ਤਾਂ ਲੱਗਨਗੇ। ਕਿਓਂਕਿ ਹਲੇ ਬੱਚੇ ਇੰਟਰਨਸ਼ਿਪ ਤੇ ਜਾਨਗੇ ਨਾ।
ਅੱਛਾ-ਅੱਛਾ। ਮਤਲਬ ਤੁਸੀਂ ਥੋਡੇ ਕਿੰਨੇ ਦੋ ਪੇਪਰ ਸੀ ਤੁਸੀਂ ਦੱਸ ਰਏ ਸੀਗੇ। ਕਿੰਨੇ ਤੋਂ ਕਿੰਨੇ ਸੀਗੇ ਪੇਪਰ ਦੋ ਪੇਪਰ ਸੀ ਨਾ ਥੋਡੇ।
ਹਾਂਜੀ-ਹਾਂਜੀ ਇੱਕ ਤਾਂ ਸਾਢੇ ਨੌ ਤੋਂ ਸਾਡੇ ਬਾਰਾਂ ਸੀਗਾ ਇੱਕ ਦੋ ਵਜੇ ਤੋਂ ਪੰਜ ਵਜੇ ਤੱਕ।
ਬਹੁਤ ਉਹ ਹੈ ਹੈਕਟਿਕ।
ਹਾਂਜੀ।
ਇੱਕ ਦਿਉਣਾ ਤੁਹਾਡਾ
ਮੈਂ ਤਾਂ ਘਰੇ ਆ ਗਈ ਸੀ ਖਾਣਾ ਖੁਣਾ ਖਾ ਕੇ ਫਿਰ ਚਲੀ ਗਈ ਸੀ।
ਅੱਛਾ ਧੁੱਪ ਕਿੱਦਾਂ ਦੀ ਸੀ ਉਧਰ ਗਰਮੀ ਸੀ?
ਜ਼ਿਆਦਾ ਤੁਹਾਨੂ ਦਸ ਨਹੀਂ ਸਕਿਦੀ।
ਹੱਮਮ ਰਾਤੀ ਕਿੰਨੇ ਵਜੇ ਸੁੱਤੇ ਸੀਗੇ?
ਰਾਤੀ ਮੈਨੂੰ ਵੱਜ ਗਏ ਸੀ ਦੋ ਤਿੰਨ ਪੜ੍ਹਦੇ ਪੜ੍ਹਦੇ ਹੀ ਔਰ ਫਿਰ ਮੈਂ ਉਹ ਫਰੈਂਚ ਕਲਾਸਿਸ ਬਾਰੇ ਦੇਖ ਰਹੀ ਸੀ ਫਿਰ ਉਹ ਥਊਜੈਂਡ ਦੇ ਅਰਾਊਂਡ।
ਅੱਛਾ ਚਲੋ ਕੋਈ ਨਾ ਹੋਰ ਕੀ ਖਾਧਾ ਸੀਗਾ?
ਹਾਲੇ ਤਾਂ ਮੈਂ ਉਹ ਬਰਗਰ ਖਾਧਾ ਮੰਗਾ ਕੇ। ਤੁਡੇ ਲਈ ਵੀ ਭੇਜਿਆ ਸੀ ਖਾਧਾ ਨੀ ਤੁਸੀਂ? ਹਾਂ ਮੈ ਵੀ ਖਾਲੱਯਾ ਹਾਂਜੀ।
ਟੇਸਟੀ ਸੀਗਾ ਮੈਂ ਕਿਹਾ ਪਤਾ ਨੀ ਕਿੰਨੇ ਭੇਜਿਆ। ਫਿਰ ਉਸ ਤੋਂ ਬਾਅਦ ਥੋਡਾ ਜਦ ਮੈਸਜ ਆਇਆ ਨਾ ਤੇ ਫਿਰ ਮੈਂ ਕਿਹਾ ਬਸ
ਹਾਂ।
ਹੋਰ ਦੱਸੋ
ਮੈ ਡਿਲੀਵਰੀ ਬੋਏ ਨੂੰ ਬੋਲਿਆ ਸੀ ਨਾ ਨਾਂ ਨਾ ਡਿਸਕਲੋਜ ਕਰਿਓ।
ਅੱਛਾ ਅੱਛਾ।
ਹਾਂਜੀ।
ਹੋਰ ਦੱਸੋ।
ਹੋਰ ਸਭ ਵਧੀਆ।
ਚਲੋ ਵਧੀਆ ਹੀ ਹੋਣਾ ਚਾਹੀਦਾ ਹੋਰ ਉਹ ਹੋ ਗਈ ਸੀ ਵਾਪਿਸ ਮਤਲਬ ਕੁੜਤੀ ਜਿਹੜੀ ਤੁਸੀਂ ਕਹਿ ਰਹੇ ਸੀ। ਜਦੋਂ ਤੁਸੀਂ ਟੋਪ ਲੈ ਕੇ ਆਏ ਸੀ ਕੱਲ ਤੁਸੀਂ ਕਹਿ ਰਹੇ ਸੀ ਨਹੀਂ ਨਹੀਂ ਉਸ ਤੋਂ ਬਾਅਦ ਤੁਸੀਂ ਹੋਰ ਕੁੜਤੀ ਲੈ ਕੇ ਆਏ ਸੀ।
ਹਾਂ ਹਾਂ ਹਾਂ ਹਾਂ ਹਾਂ ਬਲੈਕ ਵਾਲੀ। ਹਾਂ ਬਲੂ ਔਰ ਬਲੈਕ ਲੈ ਕੇ ਆਈ ਆ ਹੁਣ ਮੈਂ ਇੱਕ ਮੈਂ ਤੁਹਾਡੇ ਲਈ ਰੱਖੀ ਇੱਕ ਮੈਂ ਆਪਣੇ ਲਈ। ਬਲੈਕ ਵਾਲੀ ਮੈਂ ਤੁਹਾਨੂੰ ਦੇਵਾਂਗੀ ਜਿਹੜੀ ਤੁਹਾਨੂੰ ਬਲੈਕ ਅੱਛੀ ਲੱਗਦੀ ਹੈ ਨਾ ਸੂਟ
ਬਿਲਕੁਲ ਹੀ ਬਲੈਕ ਹੈ ਵੀ ਨੀ।
ਠੀਕ ਹੈ ਠੀਕ ਹੈ ਕੋਈ ਗੱਲ ਨਹੀਂ। ਮੈਂ ਲੈ ਲਈ ਆ ਤੁਹਾਡੇ ਲਈ ਫਿਰ ਤੁਹਾਨੂੰ ਕਿਹਾ ਸੀ ਕਿ ਤੁਸੀਂ ਪੁਛਣਾ ਉਹ ਸੂਟ ਲੈਣੇ ਸੀ ਮੈਂ
ਟੇਪ ਦੇ
ਹਾਂਜੀ ਹਾਂਜੀ ਮੈਂ ਪੁੱਛ ਲਿਆ ਮੈਂ ਤੁਹਾਨੂੰ ਨਾ ਉਹ ਫੋਟੋ ਭੇਜ ਦਾਂਗੀ ਬਾਕੀ ਤੁਸੀਂ ਸਟੋਰ ਤੇ ਜਾਕੇ ਆਊਟਲੈਟ ਤੇ ਜਾਕੇ ਚੈੱਕ ਕਰ ਲਯੋ ਤੁਹਾਨੂੰ ਜ ਸਹੀ ਲੱਗੇ ਤਾਂ ਹਾਂਜੀ।
ਅੱਛਾ ਜੀ ਡਿਸਕਾਉਂਟ ਚੱਲ ਰਿਹਾ ਹਾਂਜੀ ਹਾਂ।
ਚੱਲ ਰਿਹਾ ਸੈਵਨਟੀ ਪਰਸੈਂਟ ਚੱਲ ਰਿਹਾ ਹਾਂਜੀ।
ਹੋਰ ਦੱਸੋ ਕੀ ਬਣਾਉਣਾ ਅੱਜ ਰਾਤੀ।
ਰਾਤੀ ਤਾਂ ਮੰਮੀ ਨੇ ਟੀਂਡੇ ਹਾਲੇ ਕੱਟੇ ਨੇ ਪਾਪਾ ਦੇ ਟੀਂਡੇ ਬਣਾਵਾਂਗੇ।
ਹਾਏ ਹਾਏ ਮੈਨੂੰ ਤਾਂ ਵਧੀਆ ਹੀ ਨਹੀਂ ਲੱਗਦੇ ਟੀਂਡੇ ਕਿੱਦਾਂ ਖਾਂਉਦੇ ਹੋ ਤੁਸੀਂ। ਮੈਨੂੰ ਟਿੰਡੇ ਨੂੰ ਛੱਡ ਕੇ ਟੀਂਡੇ ਨੂੰ ਛੱਡ ਕੇ ਸਭ ਕੁੱਝ ਖਾ ਲੈਣੀ ਆਂ ਮੈਨੂੰ ਟੀਂਡੇ ਨੀ ਸਵਾਦ ਲੱਗਦੇ। ਪਹਿਲੇ ਮੈਂ ਕਰੇਲੇ ਵੀ ਨਹੀਂ ਖਾਂਦੀ ਸੀ।
ਫੇਰ ਮੰਮੀ ਨਾ ਓਦਾਂ ਨੀ ਬਣਾਉਂਦੀ। ਸਬਜ਼ੀ ਪਰਰ ਭਰ ਕੇ ਬੜੇ ਸਵਾਦ ਲੱਗਦੇ ਨੇ ਕਦੇ ਖਾ ਕੇ
ਮੈਂ ਕਹਿੰਦੀ ਹਾਂ ਮੈਂ ਪਿੰਡੇ ਦੀ ਸ਼ਕਲ ਦੇਖ ਕੇ ਮੈਨੂੰ ਪਤਾ ਨੀ ਕੀ ਹੋ ਜਾਂਦਾ ਏ
ਪਹਿਲੇ ਮੈਂ ਵੀ ਨੀ ਖਾਂਦੀ ਸੀ, ਪਰ ਮੈਂਨੂੰ ਸੱਭ ਸਭ ਕੁਛ ਖਾਂਂਦੇ, ਮੇਰੇ ਪਾਪ ਨੇ ਨਾ ਛੋਟੇ ਹੁੰਦੇ ਮੈਨੂੰ ਕਰੇਲੇ ਖਵਾਉਣਾ ਸਟਾਰਟ ਕਰ ਦਿੱਤਾ, ਪਤਾ ਕਿੱਦਾਂ ਕਰੇਲੇ ਨੂੰ ਜਿੱਦਾਂ ਮਸ ਮਸਾਲੇ ਓਹਦੇ ਨਾਲ ਭਰਿਆ ਹੁੰਦਾ ਤੇ ਉਹਦੇ ਨਾਲ ਆਲੂ ਪਿਆਜ ਪਾਉਂਦੇ ਨੇ ਨਾ, ਤੇ ਉਹਦੇ ਬੀਜ ਤਾਂਪ-' ਆਪਾਂ ਪਹਿਲਾਂ ਹੀ ਕੱਢ ਦਿੰਦੇ ਸੀਗੇ, ਤੇ ਕਰੇਲੇ ਵਿੱਚ ਨਾ ਆਲੂ, ਪਿਆਜ ਪਾ ਕੇ, ਤੇ ਰੋਟੀ ਵਿੱਚ ਰੋਲ ਕਰਕੇ ਇੰਨੇ ਸਵਾਦ ਲੱਗਦੇ ਸੀ ਤੇ ਸੱਚੀ ਕਹਿੰਦੀ ਦਹੀਂ ਨਾਲ
ਪਹਿਲੇ ਉਹ, ਤਾਂ ਮੇਰੀ ਮੰਮੀ ਕਹਿੰਦੀ ਇੱਕ ਵਾਰੀ ਟੇਸਟ ਦਾ ਕਰਕੇ ਦੇਖਣਾ, ਪਹਿਲਾਂ ਤਾਂ ਕੌੜਾ- ਕੌੜਾ ਟੇਸਟ ਠੀਕ ਮੈਨੂੰ ਨਾ ਬਿਨਾ ਜਿਹੜੇ ਬਿਨਾਂ ਉਹ ਹੁੰਦੇ ਨਾ ਸੀਡ ਤੋਂ, ਉਹ ਠੀਕ ਲੱਗਦੇ ਐ ਬਾਕੀ ਨੀ, ਤਾਂ ਏਦਾਂ ਕੜਵੇ ਲੱਗਦੇ ਆ
ਅੱਛਾ ਜਿਹੜੇ ਤੁਹਾਡੇ ਉਹ ਕੀ ਕਹਿੰਦੇ ਨੇ ਸਕੂਲ ਵਾਲੇ ਪ੍ਰੋਜੈਕਟ ਸੀ, ਤੇ ਉਹ ਕਿੰਨੇ ਕੰਪਲੀਟ ਹੋ ਗਏ ਨੇ
ਹਾਂ, ਮੇਰੇ, ਮੈਨੂੰ ਪੰਜ ਮਿਲੇ ਸੀਗੇ
ਹਾਂ ਤੇ ਪੰਜ ਵਿਚੋਂ ਕਿੰਨੇ ਕੰਪਲੀਟ ਹੋ ਗਏ ਨੇ ਤਿੰਨ ਹੋ ਗਏ ਨੇ, ਤੇ ਹੁਣ ਚੌਥਾ ਚੱਲ ਰਿਹਾ ਅੱਛਾ, ਮਤਲਬ ਤਿੰਨ ਹੀ ਹੋਏ ਨੇ ਹਨਾ ਹਜੇ ਚੌਥਾ ਚੱਲ ਰਿਹਾ
ਹਲੇ ਤਿੰਨ ਵੀ ਅੱਧਾਂ ਹੈ, ਹਲੇ
ਹਾਂਜੀ -ਹਾਂਜੀ ਸਮਝ ਗਈ
ਹਾਂਜੀ ਹੋਰ ਦੱਸੋ, ਹੋਰ
ਇੱਥੇ ਸਭ ਠੀਕ ਹੈ ਬਸ
ਚਲੋ ਵਧੀਆ ਹੀ ਹੋਣਾ ਚਾਹੀਦਾ, ਹੋਰ ਕੀ ਕਹਿ ਰਹੇ ਸੀ ਤੁਸੀਂ ਕੀ ਕੀ ਸੋਚਿਆ ਫਿਰ ਭੰਗੜਾ ਕਲਾਸਿਸ ਲਈ
ਮਾਂੜਾ ਕਲਾਸਿਸ ਹਲੇ ਮੇਰਾ ਫਿਰ ਲੱਗ ਰਿਹਾ, ਹਲੇ ਨਾ ਪਹਿਲੇ ਮੈਂ ਥੋੜੇ ਪੈਸੇ- ਪੂਸੇ ਇਕੱਠੇ ਕਰਾਂ, ਮੰਮੀ ਨੂੰ ਵੀ ਥੋੜਾ
ਕਿੰਨੀ ਹੈਗੀ ਏ ਫੀਸ ਤੁਹਾਨੂੰ ਪਤਾ, ਭੰਗੜੇ ਕਲਾਸਿਸ ਦੀਆਂ
ਹਾਂ ਬਾਰਾਂ ਸੌ ਪੰਦਰਾਂ ਸੌ ਤੇ ਉਹ ਤੇ ਹੈਗੀਆਂ ਨੇ।
ਅੱਛਾ। ਮੈਨੂੰ, ਹਾਂ ਮ ਜੇ ਉਹ ਉੱਥੇ ਹੀ ਜਾ ਰਹੇ ਹੋ ਕੀ ਜਿੱਥੇ ਪਹਿਲੇ ਜਾਂਦੇ ਸੀਗੇ? ਨਹੀਂ ਓਹ
ਓ ਨੀ ਜਾ ਰਹੀ ਫਸ ਸਟੈਪ ਨੀ ਜਾ ਰੀ ਮੈਂ, ਡੀ ਐਨ ਐੱਸ ਸਟੂਡੀਓ ਜਾ ਰੀ ਆ ਮੈਂ।
ਅੱਛਾ- ਅੱਛਾ, ਹਾਂ ਮੈ ਸਟੋਰੀ ਮੈਂ ਦੇਖੀ ਵੀ ਸੀਗੀ ਤੁਹਾਡੇ ਸਾਮਣੇ ਜਿਹੜੀ ਓ ਰਹਿੰਦੀ ਐ। ਦੀਦੀ ਰਹਿੰਦੇ ਐ ਤੁਹਾਡੇ ਸਾਮਣੇ ਘਰ ਦੇ ਸਾਮਣੇ, ਓ ਵੀ ਜਾਂਦੇ ਨੇ। ਹਾਂਜੀ
ਜੇੜਾ ਮੇਰੇ ਕੋਲ ਟੁਸ਼ਨ ਪੜਦਾ ਸੀ ਨਾ ਮੁੰਡਾ ਓਹਦੇ, ਮੰਮਾ ਜਾਂਦੇ ਨੇ।
ਹਾਂਜੀ, ਚਲੋ ਵਧੀਆ ਹੀ ਹੋਣਾ ਚਾਹੀਦਾ। ਹੋਰ ਕੀ ਥੋੜਾ ਯਾਰ, ਬੰਦੇ ਦਾ ਮਨ ਕੁਝ ਹੋਰ ਹੋ ਜਾਂਦਾ।
ਹਾਂਜੀ, ਹਾਂਜੀ
ਹੂੰ, ਮੈਨੂੰ ਲੱਗਿਆ ਕਿ ਤੁਸੀਂ ਕੋਸ ਕਰਦੇ ਜਾ ਰੇ ਹੋ, ਤਾਂ ਮੈਂ ਪੁੱਛਿਆ। ਮੈਂ ਕਿਆ ਓਹਦੇ, ਓਹਦੀ ਤਾਂ ਹਜ਼ਾਰ ਹੀ ਸੀਗੀ।
ਹਾਂਜੀ, ਹਾਂਜੀ ਐਦਾ ਹੀ
ਹਾਂ, ਤੇ ਐਧਰ ਦੀ ਹੋਣੀ ਏ, ਫੇਰ ਜਾਦਾ।
ਹਾਂਜੀ ਇੱਧਰ ਨਾ ਥੋੜਾ ਮਤਲਬ ਹਲੇ ਨਯਾ ਸਟੂਡੀਓ ਓਪਨ ਕਰਵਾਯੈ ਨਾ, ਤੇ ਇਦਾਂ ਮਤਲਬ ਸਾਰੀ ਫੈਸਿਲਿਟੀਜ਼ ਵਗੈਲਾ ਹੈਗੀਆਂ ਨੇ।
ਜਾਦਾ ਵਧੀਆ ਹੁੰਦੀ ਐ, ਜ਼ੂੰਬਾ ਯਾਂ ਡਾਂਸ ਕਲਾਸ।
ਦੇਖੋ ਸਾਰਿਆਂ ਦੇ ਅਲੱਗ-ਅਲੱਗ ਅਪਣੇ-ਅਪਣੇ ਬ ਬੈਨੀਫਿਟਸ ਹੁੰਦੇ ਨੇ ਜੇ ਆਪਾਂ ਜਾ ਅਜੇ ਆਪਾਂ, ਆਪਾਂ ਡਾਇਟ ਤੇ ਧਿਆਨ ਦੇਈਏ, ਅਪਣੀ ਬੋਡੀ ਚ ਧਿਆਨ ਦੇਈਏ ਤਾਂ ਫੇਰ ਤਾਂ ਸਾਰੀਆਂ ਈ ਬੈਸਟ ਨੇ ਅਗਰ ਆਪਾਂ ਡਾਂਸ ਫੋਮ ਸਿੱਖਨੀ ਐ, ਨਾਲੇ ਅਪਨਾ ਵੇਟ, ਮਤਲਬ ਥੋੜ੍ਹਾ ਵੇਟ ਲੋਸ ਵੀ ਕਰਨਾ ਐ ਤੇ ਫੇਰ ਆਪਾਂ ਡਾਂਸ ਵੱਲ ਜਾ ਸਕਦੇ ਆ, ਜੂੰਬਾ ਵੱਲ ਜਾ ਸਕਦੇ ਆ। ਜੇ ਅਗਰ ਆਪਾਂ ਸਿਰਫ਼ ਫਿੱਟਨੈੱਸ ਐਕਸਰਸਾਈਜ਼ ਕਰਨੀ ਐ ਤਾਂ ਆਪਾਂ ਜਿਮ ਜਾ ਸਕਦੇ ਆਂ।
ਸੁਨੇਆ ਐਦਾਂ ਮੈਨੂੰ ਨੀ ਪਤਾ, ਠੀਕ ਆ। ਕਹਿੰਦੇ ਕਿ ਜੇ ਇੱਕ ਵਾਰੀ ਜਿੰਮ ਕਰ ਲੋ ਨਾ ਤੁਸੀਂ, ਉਸ ਤੋਂ ਬਾਦ ਜੇ ਜਿੰਮ ਤੁਸੀਂ ਛੱਡਤੀ ਤੇ ਮੀਨੇ ਲਈ ਵਿੱਚ ਤੁਹਾਡੇ ਫੈਟ ਆ ਜੇਗਾ ਬੋਡੀ 'ਚ।
ਏਦਾਂ ਕੁਛ ਨੀ ਹੁੰਦਾ, ਅਪਨੇ ਖਾਨੇ ਦਾ ਧਿਆਨ ਦੋ, ਡਾਇਟ ਦਾ ਧਿਆਨ ਦਓ ਤਾ ਫਿਰ ਸਭ ਕੁੱਛ ਠੀਕ ਰਹਿੰਦਾ ਐ ਜੇ ਆ ਨੀ ਜੇ ਅਗਰ ਤੁਸੀਂ ਜਿੰਮ ਛੱਡ ਵੀ ਦਿੱਤੀ ਤੇ ਤੁਸੀਂ ਐਕਸਰਸਾਈਜ਼ 'ਚ ਛੱਡ ਦਿਓ।
ਹਾਂ ਐ ਵੀ
ਮਤਲਬ ਜੇੜਾ ਨੋਰਮਲ ਸਕਵੇਟਸ ਹੁੰਦ ਵਗੈਰਾ ਹੁੰਦੀਆਂ ਨੇ, ਜੇ ਜੇੜੇ ਜੋ ਵੀ ਹੁੰਦਾ ਐ ਮਤਲਬ ਥੋੜੀ ਤੇ ਮਾੜੀ ਮੋਟੀ ਤਾਂ ਐਕਸਰਸਾਈਜ਼ ਬੰਦਾ ਕਰ ਹੀ ਸਕਦਾਐ ਨਾ ਐਰੋਬਿਕਸ ਵਗੈਰਾ ਤਾਂ ਬੰਦਾ ਕਰ ਹੀ ਸਕਦਾ ਐ ਨਾ। ਵੋਕ ਤੇ ਚਲਾ ਜਾਏ, ਜਿੱਦਾਂ ਟਰੈਡਮਲ ਆਪਾਂ ਭੱਜਦੇ ਆਂ ਤੇ ਵੋਕ 'ਤੇ ਜਾ ਕੇ ਭੱਜ ਲੇ ਥੋੜ੍ਹਾ।
ਹੂੰ, ਮੈਂ ਟ੍ਰੈਡਮੇਲ ਦੇਖੀ ਐ ਐਮੇਜ਼ੋਨ ਤੇ। ਅ ਅੱਠ ਹਜ਼ਾਰ ਦੀ।
ਹਾਂਜੀ, ਇੰਨੀ ਤਾਂ ਆਂਦੀ ਏ, ਹੁਨ ਮੇਰੀ ਤਾਈ ਜੀ ਘਰ ਨਾ ਓ ਸੀਗੀ ਸਾਈਕਲ, ਓ ਵੀ ਲੈਗ ਨਈ ਇਲੈਕਟ੍ਰਿਕ ਸਾਈਕਲ ਨੀ, ਜਿੰਮ ਆਲੀ ਜੇੜੀ ਹੁੰਦੀ। ਨਾ, ਇਲੈਕਟ੍ਰਿਕ ਨਹੀਂ ਹੁੰਦੀ ਆ ਓ। ਇਲੈਕਟ੍ਰਿਕ ਤਾਂ ਵੋ ਹੁੰਦੀ ਏ, ਸਟੇਯਰਸ, ਜੇੜੀ ਹੁੰਦੀ ਨਾ ਚੜ੍ਹਨ ਵਾਲੀ।
ਨਈ ਇੱਕ ਇਲੈਕਟ੍ਰਿਕ ਸਾਈਕਲ ਵੀ ਹੁੰਦੀ ਆ, ਓ ਨਾ ਸਾਡੇ, ਜਿਨਾ ਤੋਂ ਅਸੀਂ ਸੂਟ ਸਵਾਨੇ ਆਂ ਨਾ ਓ ਆਂਟੀ ਘਰੇ ਹੈਗੀ ਏ ਇਲੈਕਟ੍ਰਿਕ ਸਵਿੱਚ ਵਾਲੀ। ਨਈ ਓ ਓਨਾਂ ਘਰੇ ਹੈਗੀ ਏ, ਤਾਂ ਮੈ
ਅੱਛ, ਅੱਛ, ਅੱਛਾ।
ਹਾਂ ਤਾਂ ਮੈਂ ਪੁੱਛਿਆ ਫੇਰ ਮੈਂ ਕਿਹਾ ਯਾਰ ਟਰੈਡਮਿਲ ਮੈਂ ਪਹਿਲੇ ਸੋਚ ਰੀ ਸੀ, ਮੈਂ ਮੰਗਵਾ ਲਾਂ। ਫਿਰ ਤੇ, ਮੈਂ ਕਿਹਾ ਯਾਰ ਐ ਤੇ ਬਜਟ ਤੋਂ ਈ ਬਾਰ ਐ ਮੇਰੇ। ਹਲ਼ੇ ਤੇ ਸੇਵਿੰਗਸ ਵੀ ਨੀ ਕੀਤੀਆਂ ਹੋਈਆਂ ਮੈਂ।
ਹਾਂਜੀ, ਹਾਂਜੀ, ਹਾਂਜੀ, ਹੋਰ ਤੁਸੀਂ ਹਾਂ ਹਾਂ, ਮੈਂ ਪੁੱਛ ਲਿਆ ਓਨਾਂ ਨੇ ਸੈਟਰਡੇ ਦੱਸ ਸਨਗੇ ਓ ਤੇ ਹਲੇ ਨਾ ਓ ਗਏ ਹੋਏ ਨੇ ਕਿਧਰੇ।
ਅਛ-ਅੱਛਾ, ਹਾਂ ਤੁਸੀਂ ਕੀ ਕਹਿ ਰੇ ਸੀ?
ਤੇ ਹਾਂ, ਮੈਂ ਪੁੱਛ ਰੀ ਸੀ ਕਿ ਤੁਸੀਂ ਫੇਸਵਾਸ਼ ਕੇੜਾ ਯੂਜ ਕਰਦੇ ਓ? ਹਾਂਜੀ! ਹਾਂ, ਮੈਂ ਵੀ ਸੇਮ ਓਈ ਯੂਜ ਕਰਦੀ, ਕੇੜਾ ਵਾਲਾ ਯੂਜ ਕਰਦੇ ਓਦੇ 'ਚ?
ਬਲੂ ਵਾਲਾ ਆਂਦਾ ਐ ਨਾ।
ਹਾਂਜੀ, ਹਾਂਜੀ, ਹਾਂਜੀ ਰੀਹਾਈਡ ਰੇਟਿੰਗ ਵਾ ਹਾਈਡਰੇਟ ਰੱਖਦਾ ਤੁਹਾਡੀ ਸਕਿੰਨ ਨੂੰ, ਹਾਂ ਮੇਰੀ ਵੀ ਡ੍ਰਾਈ ਸਕਿੰਨ ਐ ਨਾ, ਤੇ ਮੇਰੇ ਲਈ ਬੈਸਟ ਰਹਿੰਦਾ ਐ।
ਇੱਕ ਮੈਂ ਓ ਵੀ
ਵਾਟਰਮੈਲਨ ਵਾਲਾ ਵੀ ਅੱਛਾ ਐ, ਓਦੀ ਵਾਟਰਮੈਲਨ ਲਿਪ ਬਾਮ ਵੀ ਅੱਛੀ ਐ ਪਰ ਓ ਬੋਤ ਜਾਦਾ ਨਾ ਓ ਹੈਗੀ ਪਿਗਮੈਂਟਿਡ ਤੇ ਓਨੂੰ ਥੋੜ੍ਹਾ ਸੋਚ-ਸਮਝ ਕੇ ਕੇ ਲੈਨਾ ਚਾਈਦਾ ਨਾ, ਵਿਸ਼ਕੇਅਰ ਦੀ ਵੀ ਲਿਪ ਬਾਮ ਬੋਤ ਅੱਛੀ ਏ, ਬਾਕੀ
ਨੀ ਲਿਪ ਬਾਮ-ਲਿਪ ਬਾਮ ਨੀ, ਲਿਪ ਬਾਮ ਇਹਦਾ ਹੀ ਵੈਸਲੀਨ ਸਭ ਤੋਂ ਵਧੀਆ ਏ ਸਾਡੇ ਲਈ।
ਹਾਂ, ਡਰਮਾਕੋ ਦਾ ਇਕ ਉਹ ਆਉਂਦਾ, ਸਾਈਡ ਸਲੀਕ ਐਸਿਡ ਵਾਲਾ
ਡਰਮਾਕੋ ਦਾ ਉਹ ਵੀ ਤੇ ਆਉਂਦਾ ਫੇਸ ਵਾਸ਼।
ਉਹੀ ਤਾਂ ਦੱਸ ਰਹੀ ਸੈਲਸਲਿਕ ਐਸਿਡ, ਬੈਨਜਓਲ ਐਸਿਡ ਮਤਲਬ ਇਹ ਸਾਰਾ ਹੁੰਦਾ।
ਕੀਤਾ
ਨਹੀਂ-ਨਹੀਂ-ਨਹੀਂ, ਸੈਲਸਲੀਕ ਐਸਿਡ ਤਾਂ ਨਾ ਓਪਨ ਪੋਰਸ ਲਈ ਵਧੀਆ ਰਹਿੰਦਾ, ਓਪਨ ਪੋਰਸ ਜੋ ਹੁੰਦੇ ਨਾ, ਕਲੋਜ਼ ਹੋ ਜਾਂਦੇ ਨੇ।
ਅੱਛਾ-ਅੱਛਾ।
ਹਾਂਜੀ।
ਚਲੋ ਵਧੀਆ, ਮੈਨੂੰ ਤਾਂ ਮਤਲਬ ਯਾਰ, ਮੈਂ ਤਾਂ ਟਰਾਈ ਕਰਨਾ ਸੀ ਇੱਕ ਦਿਨ ਮੈਂ ਲਗਾ ਲਈ ਮੁਲਤਾਨੀ ਮਿੱ ਟੀ ਮੇਰੇ ਤਾਂ ਜੋ ਪਿੰਪਲ ਸਟਾਰਟ ਹੋਏ, ਉਹ ਤੋਂ ਬਾਅਦ ਤੁਹਾਡੀ ਡਰਾਈ ਸਕਿਨ ਹੈ ਹਾਂ
ਕਰੇਗੀ ਉਹ ਜਿਹੜੀ ਓਇਲੀ ਸਕਿੰਨ ਹੁੰਦੀਏ, ਉਹਨਾਂ ਲਈ ਬੈਸਟ ਰਹਿੰਦੀ ਹੈ।
ਮੈਨੂੰ ਨੀ ਪਤਾ ਸੀਗਾ ਨਾ, ਹਾਂ ਫੇਰ ਮੈਂ ਲਾ ਤਾਂ ਲਿੱਤੀ ਇੱਕ ਦਿਨ ਬਾਅਦ ਮੇਰੇ ਫੇਸ ਤੇ ਪਿੰਪਲ ਹੋ ਗਏ। ਹੱਲੇ ਵੀ ਦਾਗ ਨਹੀਂ ਗਏ, ਤੁਸੀਂ ਦੇਖਿਆ ਹੋਣਾ, ਮੇਰੇ ਆਈਜ਼ ਦੇ ਉੱਪਰ ਵੀ ਹੋਇਆ ਹੋਇਆ ਇੱਕ। ਨਿਸ਼ਾਨ ਪਿਆ ਹੋਇਆ, ਤੇ ਇੱਕ ਮੇਰੇ ਚਿੰਨ੍ਹ ਉੱਤੇ ਪਿਆ ਹੋਇਆ।
ਅੱਛਾ।
ਹੂੰ, ਤਾਂ ਹੀ ਮੈਂ ਕਿਹਾ ਯਾਰ, ਇੱਕ ਵਾਰੀ ਨਾ ਟਰਾਈ ਕਰ ਬਟ, ਮੇਰੇ ਲਈ, ਮੇਰੇ ਸਕਿੰਨ ਦੇ ਅਕੋਰਡਿੰਗ ਨਾ ਮੇਰੇ ਲਈ ਡੋਟ ਨ ਕੀ ਸੂਟ ਕਰ ਰਹੀ ਆ ਮੈਨੂੰ।
ਹਾਂ, ਡੋਟ ਨ ਕੀ ਦਿੱਤਾ ਰੈਟੀਨੋਲ ਕਰੀਮ ਮੈਂ ਕਹਿੰਦੀ ਹਾਂ, ਜਿੰਨੇ ਹੀ ਪ੍ਰੋਡਕਟ ਮੰਗਵਾਏ ਨੇ ਮੈਂ ਉਹਦੇ, ਬਹੁਤ ਵਧੀਆ-ਬਹੁਤ ਬਹੁਤ ਹੀ ਜ਼ਿਆਦਾ ਵਧੀਆ। ਮਤਲਬ ਟੈਨਿੰਗ ਵਗੈਰਾ, ਹਾਈਪਰ-ਪਿਗਮੈਂਟੇਸ਼ਨ ਵਗੈਰਾ, ਤੁਸੀਂ ਸੋਪ ਦੱਸੋ।
ਉਹ ਸੌਪ
ਸੌਪ।
ਉਹ ਬੜਾ ਚੱਲ ਰਿਹਾ ਨਾ ਘਰ-ਘਰ ਦਾ ਸੋਪ?
ਘਰ ਸੌਪ ਉਹ ਤਾਂ ਬੋਡੀ ਦੀ ਟੈਨਿੰਗ ਲਈ ਸਹੀ ਹੈਗਾ, ਪਰ ਮੈਨ ਫੇਸ ਦਾ ਮਤਲਬ
ਮੈਨੂੰ ਬੋਡੀ ਟੈਨਿੰਗ ਲਈ ਚਾਹੀਦਾ ਹੈ। ਮਤਲਬ ਫੇਸ ਟੈਨਿੰਗ ਲਈ ਤੁਸੀਂ ਮੈਨੂੰ ਬਾਅਦ 'ਚ ਦੱਸਣਾ, ਬਟ ਮੇਰੀ ਨਾ ਆਮਸ
ਤੁਸੀਂ ਨਾ ਇਦਾਂ ਕਰਨਾ, ਜਿਹੜਾ ਬਲੂ ਵਾਲਾ ਉਹ ਸਾਰਾ ਕੁਛ ਆਉਂਦਾ ਨਾ ਮਤਲਬ ਟੋਨਰ, ਸੀਰਮ। ਮੋਇਸਚਰਾਈਜ਼ਰ ਔਰ ਫੇਸਵਾਸ਼- ਜਿੰਨੇ ਵੀ ਬਲੂ ਵਾਲੇ ਪ੍ਰੋਡਕਟਸ ਨੇ, ਉਹ ਸਾਰੇ ਮੰਗਵਾ ਲਓ ਤੁਸੀਂ। ਅੱਛਾ, ਤੁਸੀਂ ਫੇਸ ਕਰੀਮ ਮੰਗਵਾਈ ਹੈ ਇਹ ਹਾਂਜੀ-ਹਾਂਜੀ, ਮੰਗਾਈ ਹੈ ਆਈਸ ਫੇਸ ਕਰੀਮ। ਹਾਂਜੀ ਵਧੀਆ।
ਕੀ ਕਹਿੰਦੀ ਹੂੰ ਉਹਦੇ ਨਾਲ ਮੈਂ ਪੂਰਾ ਹਾਈਡਰੇਟ ਹੋ ਜਾਂਦੀ ਹਾਂ ਫੇਸ ਮੇਰਾ ਪੂਰਾ ਫਰੈਸ਼ ਹੋ ਜਾਂਦਾ ਸਵੇਰੇ-ਸਵੇਰੇ ਉੱਠ ਕੇ ਖਾਦੀ ਹਾਂ ਤੇ
ਇੱਕ ਉਹ ਕਲੇਅ ਮਾਸਕ ਫੋਕਸਟੇਲ ਦਾ ਬਹੁਤ ਅੱਛਾ ਏ।
ਹਾਂਜੀ, ਉਹ-ਉਹ ਪਰਪਲ ਵਾਲਾ
ਪਰਪਲ ਵਾਲਾ ਔਰ ਗਰੀਨ ਵਾਲਾ ਦੀਦੀ ਦੋ ਮਿੰਟ ਰੁਕਣਾ ਕੋਈ ਆਇਆ ਮੇਰੇ ਘਰ ਹਾਂਜੀ-ਹਾਂਜੀ ਕੋਈ ਗੱਲ ਨੀ ਓਕੇ ਬਾਏ-ਬਾਏ।